ਆ
ਸਤਿ ਸ਼੍ਰੀ ਅਕਾਲ।
ਹਾਂਜੀ, ਯਰੇ ਉਹ ਮੇਰੇ ਨਾ ਘਰੋਂ ਦੀ ਵਧੀਆ, ਮੇਰੇ ਨਾ ਘਰੋਂ ਦੀ ਫੋਨ ਆ ਗਿਆ ਸੀ। ਤੇ ਮੈਂ ਤੁਹਾਨੂੰ ਦੱਸ ਹੀ ਨੀ ਪਾਈ ਸਾਨੂੰ ਕਰੋਨਾ ਕੈਸੇ ਹੋਇਆ ਸੀ। ਮੈਂ ਕਿਹਾ, ਮੈਂ ਦੱਸਾ। ਹਾਂ, ਅਰੇ ਕੀ ਹੋਇਆ ਸੀ, ਅੱਸੀ ਤੋਂ ਮੇਰੇ ਨਾ ਮਾਮੇ ਦੇ ਮੁੰਡੇ ਦਾ ਵਿਆਹ ਸੀ। ਤੇ ਅਸੀਂ ਗਏ ਉਹਨਾਂ ਦੇ ਵਿਆਹ
ਹੂੰ
ਤੇ ਨਾ ਉਹਦੇ ਬਾਅਦ ਕੀ ਹੋਇਆ। ਉੱਥੇ ਅਸੀਂ ਕਰੋਨਾ ਦੇ ਟੈਮ ਚ ਸੀ, ਵਿਆਹ ਤੇ ਅਸੀਂ ਖੂਬ ਸਾਰੀ ਕੋਲਡ ਡ੍ਰਿੰਕਾਂ ਪੀ ਲਈਆਂ। ਔਰ ਉਥੇ ਕੋਲਡ ਡਰਿੰਕ ਵੀ ਨੋਰਮਲ ਵੈਸੇ ਵਾਲੇ ਗਲਾਸ ਚ ਸੀ, ਡਿਸਪੋਜਲ ਗਲਾਸ ਚ ਨੀ ਸੀ। ਉਹਨਾਂ ਦੀ ਗੈਦਰਿੰਗ ਦੀ ਥੋੜ੍ਹੀ ਘੱਟ ਹੀ ਸੀ। ਮਤਲਬ ਘਾਟੀ ਬੰਦੇ ਬੁਲਾਏ ਦੇ ਸੀ, ਉਹਨਾਂ ਨੇ
ਅੱਛਾ।
ਪਰ ਫਿਰ ਵੀ ਉਹ ਪਤਾ ਨੀ ਕਿਸੇ ਨੂੰ ਹੋਏਗਾ ਕਰਾਉਣਾ। ਤੇ ਉਹਦੇ ਬਾਅਦ, ਸਾਨੂੰ ਆ ਕੇ ਵਿਆਹ ਤੋਂ ਆ ਕੇ ਸੀ, ਕਾਰ ਆ ਕੇ ਲੇ ਤੇ ਆ ਸਾਰੇ ਲੋਕ, ਮੈਂ ਮੇਰੀ, ਭਾਬੀ, ਭਰਾ ਔਰ ਮੇਰੇ ਮਾਸੀ ਦੇ ਮੁੰਡੇ
ਅੱਛਾ।
ਮਾਸੀ ਓਰੀ ਮਾਮਿਆਂ ਦੇ ਮੁੰਡੇ। ਸਭ ਪੈ ਗਏ ਸੀ, ਸਭਣੇ ਦਵਾਈਆਂ ਖਾ ਕੇ ਅਸੀਂ ਸੋ ਗਏ। ਪਰ ਰਾਤੀ ਪਹਿਲੇ ਤਾਂ ਸਾਨੂੰ ਬੁਖਾਰ ਚੜਿਆ ਉਹਦੇ ਬਾਅਦ ਸਾਨੂੰ, ਅਸੀਂ ਕੁਛ ਥੋੜਾ ਉਹ ਨੀ ਕੀਤਾ। ਅਸੀਂ ਫੇਰ ਅਸੀਂ ਚਲੇ ਗਏ, ਆਪਣੇ ਕਾਰ ਵਾਪਿਸ ਤੇ ਵਾਪਿਸ ਜਾ ਕੇ ਨਾ ਸਾਨੂੰ ਬੜੀ ਤੇਜ਼ ਬੁਖਾਰ ਹੋ ਗਿਆ। ਇੱਕ ਦਿਨ ਤੇ ਬੁਖਾਰ ਰਿਹਾ ਹੈ, ਸਾਰਿਆਂ ਨੂੰ ਇਕੱਠੇ ਬੁਖਾਰ ਹੋ ਗਏ।
ਫਿਰ ਤਾਂ ਤੁਹਾਨੂੰ ਲੱਗਿਆ ਹੀ ਹੋਣਾ ਸ਼ੌਕ
ਹਾਂ, ਕਿਉਂਕਿ ਮੇਰੇ ਮਾਮਿਆਂ ਦੇ ਘਰ ਵੀ ਹੋ ਗਿਆ ਨਾ
ਹਾਂ। ਉਸ ਟਾਈਮ ਥੋੜਾ ਜਿਹਾ ਵੀ ਕੁਛ ਹੋ ਜਾਂਦਾ ਸੀ ਲੱਗਦਾ ਸ਼ਾਇਦ ਉਹੀ ਚੀਜ਼ ਆ ਗਈ ਹੈ।
ਹਾਂ, ਉਹੀ ਨਾ। ਮ ਸਾਡੇ ਮਾਮਿਆਂ ਦੇ ਘਰ ਵੀ ਹੋ ਗਿਆਏ ਸੀ ਨਾ, ਸਭ ਨੂੰ ਇੱਕ ਚੀਜ਼ ਹੋਈ ਸੀ। ਸਭ ਨੂੰ ਹੋਈ ਸੀ। ਤੇ ਸਭ ਨੇ ਸੋਚ ਲਿਆ, ਸਾਨੂੰ ਕਰੋਨਾ ਤੇ ਫੇਰ ਉਹਦੇ ਬਾਅਦ ਅਸੀਂ ਕਿਹਾ ਕਿ ਯਾਰ ਹੁਣ ਕਰੀਏ ਕੀ ਅਸੀਂ? ਅਸੀਂ ਦੋ ਦਿਨ ਰੁਕੇ ਮਤਲਬ ਪਹਿਲੇ ਤੇ ਦੋ ਦਿਨ ਬੁਖਾਰ ਰਿਹਾ
ਹੂੰ
ਪਹਿਲੇ ਦਿਨ ਜ਼ਿਆਦਾ ਸੀ ਤੇ ਦੂਸਰੇ ਦਿਨ ਘੱਟ ਹੋਇਆ ਫਿਰ ਤੀਸਰੇ ਦਿਨ ਇਕਦਮ ਖ਼ਤਮ ਹੋ ਗਿਆ। ਜੈਸੀ ਬੁਖਾਰ ਖ਼ਤਮ ਹੋਇਆ ਨਾ ਵੈਸੇ ਸਾਨੂੰ ਇਸਮੈਲ ਆਉਣੀ ਬੰਦ ਹੋ ਗਈ।
ਉਸ
ਹਾਂ, ਹਾਂ ਤੇ ਉਸਮੈ ਲ ਆਣੀ ਬੰਦ ਹੋ ਗਈ ਫਿਰ ਉਹਦੇ ਬਾਅਦ ਜੈਸੀ ਸਮੈਲ, ਆਨੀ ਬੰਦ ਹੋਈ ਨਾਲ ਹੀਟੇ ਸਾਡਾ ਟੇਸਟ ਚਲਾ ਗਿਆ। ਫਿਰ ਮੇਰੇ ਮਾਮੇ ਦੇ ਮੁੰਡੇ ਦਾ ਫੋਨ ਆਇਆ ਕਿ ਇੱਕ ਨਾ ਓਰੀਜ ਫਲੇਮ ਦਾ ਪਾਊਡਰ ਆਉਂਦਾ ਹੈ, ਉਹਦੀ ਸਮੈਲ ਬੜੀ ਤੇਜ਼ ਹੁੰਦੀ ਹੈ। ਉਹ ਕਹਿ ਰ ਉਹ ਪਾਊਡਰ ਲੈ ਕਰ ਸੁਣ ਕਰ ਦੇਖ ਤੈਨੂੰ ਸਮੈਲ ਆਉਂਦੀ ਬਈਆ, ਮੈਂ ਕਿਹਾ ਨਹੀਂ ਮੈਨੂੰ ਸਮੈਲ ਨਹੀਂ ਆ ਰਹੀ। ਕਹਿਂਦਾ ਹੋ ਸਨ ਸਾਰੇਆਂ ਨੂੰ ਕਰੋਨਾ ਹੋ। ਪਤਾ ਨੀ ਕੌਣ ਲੈਕਰ ਆਇਆ ਸੀ ਵਿਯਾ ਦੇ ਅੰਦਰ ਕਰੋਨਾ। ਪਰ ਫੇਰ ਅਸੀਂ ਕੀ ਕੀਤਾ, ਠੀਕ ਹੀ ਅਸ ਤੀਰ ਹਾਅ, ਫਿਰ ਮੰਮੀ ਨੂੰ ਬੋਲਦੇ ਸੀ ਅਸੀਂ ਨਾ ਫਿਰ ਤਿੰਨ-ਚਾਰ ਦਿਨ ਨਾ ਥੋੜ੍ਹਾ ਪਰੇਜ ਕੀਤਾ। ਅਸੀਂ ਕਿਸੀ ਨਾਲ ਮਿਲੇ ਨੀ, ਕਿਸੀ ਨੂੰ ਮਿਲੇ ਨੀ ਜਯਾਦਾ। ਨਾਲ ਗੱਲ ਨੀ ਕੀਤੀ ਅਸੀ ਅੰਦਰ ਈ ਅੰਦਰ ਰਏ ਆਂ।
ਮਤਲਬ ਉਸ ਟਾਈਮ ਡਰ ਪਤਾ ਨੀ ਹੀ ਹੋਏਗਾ ਹੁਣ?
ਉਹੀ ਨਾ ਸਾਨੂੰ ਡਰ ਲੱਗ ਗਿਆ ਸੀ ਕਿ ਹਾਏ-ਹਾਏ ਸਾਨੂੰ ਕੀ ਹੋ ਗਿਆ ਸਾਨੂੰ ਫਿਰ ਕਰੋਣਾ ਹੋ ਗਿਆ ਐ। ਪਰ ਸਨ ਨਾ ਬਹੁਤ ਮਾਈਨਰ ਵਾਲਾ ਕਰੋਨਾ ਹੋਇਆ ਸੀ। ਅਸੀਂ ਪਹਿਲੇ ਈ ਪਕੜ ਲਿਆ ਫਿਰ ਅਸੀਂ ਆਪਣੇ ਤੇ ਸਾਡਾ ਨਾ ਇੱਕ ਫੈਮਿਲੀ ਡਾਕਟਰ ਐ ਤੇ ਉਹਦੇ ਕੋਲੋਂ ਨਾ ਐਂਟੀਬਾਇਓਟਿਕਸ ਲੈ ਲਈਆਂ ਸੀ ਅਸੀਂ।
ਅੱਛਾ।
ਹਾਂ। ਉਹ ਐਂਟੀਬਾਇਓਟਿਕਸ ਲੈ ਕਰ ਉਹਨੇ ਆਪਣੇ ਘਰੋਂ ਈ ਜ ਫੜਾਤੀਆਂ ਸੀ ਸਾਨੂੰ। ਅਸੀਂ ਇੱਕ ਜਨਾ ਜਾਕੇ ਲੈ ਆਇਆ ਦਵਾਈ ਔਰ ਫਿਰ ਉਹਦੇ ਬਾਅਦ ਅਸੀਂ ਆ ਗਏ ਘਰ 'ਚ ਫਿਰ ਦਵਾਈ ਖਾਈ। ਫਿਰ ਜਾ ਕੇ ਧੀਰੇ-ਧੀਰੇ-ਧੀਰੇ-ਧੀਰੇ ਸਹੀ ਹੋਇਆ ਸੀ ਰੋਜ਼ ਮੰਮੀ ਨੂੰ ਕਹਿੰਦੇ ਸੀ ਮੰਮੀ ਨੀ ਹੋਇਆ ਸਾਡੀ। ਮੰਮੀ ਨੀ ਗਏ ਸੀ ਨਾ ਵਿਆਹ 'ਚ ਅਸੀਂ ਰੋਜ਼ ਮੰਮੀ ਨੂੰ ਕਹਿੰਦੇ ਸੀ। ਕਿ ਮੰਮੀ ਸਨ ਨਾ ਮਿਰਚਾਂ ਵਾਲਾ ਸਮਾਨ ਖਵਾਓ ਮੰਮੀ ਤੇ ਦੋ- ਤਿੰਨ ਚਮਚ ਮਿਰਚਾਂ ਹਰੀਆਂ ਮਿਰਚਾਂ ਵੀ ਪਾ ਦਿੰਦੇ ਸੀ ਸਾਨੂੰ ਟੇਸਟ ਈ ਨੀ ਆਂਦਾ ਸੀ। ਬਿਲਕੁਲ, ਵੀ ਨੀ ਟੇਸਟ ਆਂਦਾ ਸੀ। ਇੰਨੀਆਂ ਸਾਰੀਆਂ ਮਿਰਚਾਂ ਪਾ ਕੇ ਹਾਲਾਂਕਿ ਅਸੀਂ ਮਿਰਚਾਂ ਨੀ ਖਾਂਦੇ ਬਿਲਕੁਲ ਵੀ।
ਹੂੰ।
ਅਸੀਂ ਦੋ-ਦੋ, ਤਿੰਨ-ਤਿੰਨ ਚਮਚ ਮਿਰਚਾਂ ਪੁਆ ਕੇ ਖਾਈਆਂ ਨੇ। ਫੇਰ ਵੀ ਟੇਸਟ ਨੀ ਆਇਆ। ਰੋਜ਼ ਮਿਰਚਾਂ ਵਾਲਾ ਸਮਾਨ ਖਾਂਦੇ ਸੀ ਟੇਸਟ ਈ ਨੀ ਆਏ। ਫੇਰ ਧੀਰੇ-ਧੀਰੇ-ਧੀਰੇ-ਧੀਰੇ ਜਾ ਕੇ ਸਤ ਸੱਤ-ਅੱਠ ਦਿਨ 'ਚ ਸਹੀ ਹੋਇਆ ਅਸੀ।
ਅੱਛਾ, ਮਤਲਬ ਬੜਾ ਖ਼ਤਰਨਾਕ ਟਾਈਮ ਸੀ ਉਹ ਵਾਲਾ ਹੈਨਾ।
ਹਾਂ, ਨਾ ਸਵਾਦ ਆ ਰਿਹਾ, ਨਾ ਇਸਮੈਲ ਆ ਰਹੀ ਐ।
ਹਾਂ ਗਲੇ 'ਚ ਵੀ ਥੋੜੀ ਜਿਹੀ ਦਿੱਕਤ ਹੁੰਦੀ ਸੀ ਤੇ ਸਾਰੇ ਕਹਿੰਦੇ ਸੀ ਸ਼ਾਇਦ ਇਹ ਚੀਜ਼ ਨਾ ਹੋਏ ਔਰ ਬਾਰ-ਬਾਰ ਹੱਥ ਧੋਣੇ, ਸੈਨੀਟਾਈਜ਼ਰ ਲਗਾਨਾ।
ਪਰ ਕਰੋਣਾ ਨੇ ਸਾਨੂੰ ਵੀ ਚੀਜ਼ ਹੈ ਸਾਨੂੰ ਨਾ ਉਹ ਕਰਨਾ ਸਿਖਾ ਤੇ ਹਥ ਧੋਣੇ ਸੀਖਾ
ਹਾਂ, ਸਾਫ਼ ਰਹਿਣਾ ਸਿਖਾ ਦਿੱਤਾ ਸੀ ਉਹਨੇ ਕਿ ਬਾਰ-ਬਾਰ ਸਾਫ਼ ਆਪਣੇ-ਆਪ ਨੂੰ ਸਾਫ਼ ਰੱਖੋ।
ਸਾਡੇ ਘਰ ਕੀ ਹੁੰਦਾ ਸੀ ਸਾਡੇ ਘਰ ਸੀੜੀਆਂ ਨੇ ਨਾਂ ਤੇ ਅਸੀਂ ਆਪਣੀ ਸੀੜੀਆਂ ਅੱਧੀਆਂ ਸੀੜੀਆਂ ਚੜ ਕੇ ਨੀਚੇ ਈ ਚੱਪਲ ਉਤਾਰ ਕੇ। ਆਉਂਦੇ ਸੀ ਉੱਪਰ ਔਰ ਉੱਪਰ ਹੱਥ ਧੋ ਕੇ ਆਂਦੇ ਸੀ। ਹੱਥ ਔਰ ਪੈਰ ਦੋਨੋ ਧੋ ਕੇ ਆਣੇ ਅੰਦਰ।
ਅੱਛਾ।
ਔਰ ਕੋਈ ਵੀ ਅਗਰ ਸਮਾਨ ਲੈ ਕਰ ਆਇਆ ਤੇ ਉਹਨੂੰ ਬਾਹਰ ਈ ਪਿਆ ਰਹਿਣ ਦੇ ਨਾ। ਥੋੜੇ ਦਿਨ ਮਤਲਬ ਥੋੜੇ ਟਾਈਮ ਤੱਕ ਬਾਹਰ ਈ ਪਿਆ ਰਹੇਗਾ ਉਹ ਸਮਾਨ।
ਸਬਜ਼ੀ ਵਗੈਰਾ ਵੀ ਪਾਣੀ ਮਾਰ ਕੇ ਲਿਆਣੀ ਅੰਦਰ ਕੱਪ ਕੱਪੜੇ ਵੀ ਉੱਥੇ ਰੱਖੇ ਆਨੇ ਉਹ ਵਾਲੇ ਮਤਲਬ ਬੜਾ ਲੋਕਾਂ ਨੇ ਵੀ ਕੀਤਾ ਸਹੀ ਗੱਲ ਜੇ ਇੱਧਰ ਸਾਫ ਵੀ ਰਹਿਣਾ ਸੀਖ ਗਏ ਸੀ ਲੋਕ।
ਇਹ ਤੇ ਹੈ, ਮਤਲਬ ਇਹ ਸੋਚੋ ਸੀ ਬਾਜ਼ਾਰੋਂ ਵੀ ਆਉਂਦੇ ਸੀ ਨਾ ਸਭ ਤੋਂ ਪਹਿਲਾਂ ਆ ਕੇ ਅਸੀਂ ਗੁਸਲਖਾਨੇ ਦੇੰ ਅੰਦਰ ਮਤਲਬ ਬਾਥਰੂਮ ਦੇ ਅੰਦਰ ਵੜਦੇ ਸੀ। ਔਰ ਉੱਥੇ ਜਾ ਕੇ ਸਭ ਸਬ ਤੋਂ ਪਹਿਲਾਂ ਨਹਾਣਾ ਏ ਸ ਸਬਜ਼ੀਆਂ ਸਾਈਡ ਤੇ ਰੱਖਣੀਆਂ ਸਭ ਤੋਂ ਪਹਿਲਾਂ ਨਹਾਣਾ ਐ। ਔਰ ਹਥ ਮੂੰਹ ਧੋ ਕੇ ਨ੍ਹਾ ਧੋ ਕੇ ਫੇਰ ਬਾਹਰ ਨਿਕਲਣਾ, ਦੂਸਰੇ ਕੱਪੜੇ ਪਾ ਕੇ। ਇੰਨਾ ਜ਼ਿਆਦਾ ਪਰਹੇਜ਼ ਹੋ ਗਿਆ ਸੀ।
ਹੂੰ, ਪਰੇਜ਼ ਤੇ ਫੇਰ ਓਸ ਟਾਈਮ ਤੇ ਬਣਦਾ ਵੀ ਸੀ, ਇੰਨਾ ਕਰਨਾ।
ਓਹੀ ਨਾ।
ਡਰ ਹੀ ਇੰਨਾ ਪੈ ਗਿਆ ਦਾ ਸੀ, ਕਿ ਚੀਜ਼ ਨੂੰ ਮਤਲਬ ਅੰਦੇ ਹੋਏ ਵੀ ਤੁਸੀਂ ਦਰਵਾ ਵਾਜਾ ਖੋਲ ਰੇ ਹੋ, ਯਾ ਕੂਸੇ ਚੀਜ਼ ਨੂੰ ਹੱਥ ਲਗਾ ਰੇ ਹੋ ਤੇ ਐਸਾ ਹੋਏਗਾ।
ਔਰ ਦਿਨ ਚ ਅਸੀਂ ਇੱਕ ਵਾਰੀ ਬਾਰ ਨਿਕਲਦੇ ਸੀ, ਓਹ ਵੀ ਇੱਕ ਹੀ ਜਨਾ ਬਾਰ ਜਾਏਗਾ ਬਸ।
ਤੋ
ਜੋ ਸਮਾਨ ਕੈਣੈ ਇੱਕੀ ਦਿਨ ਚ ਕੈ ਦੋ, ਮੇਰੀ ਭਾਬੀ ਤੇ ਅਪਣੇ ਘਰ ਗਏ ਸੀ ਉਥੇ ਹੀ ਫਸ ਗਏ ਸੀ। ਫੇਰ ਮੇਰਾ ਭਰਾ ਜਾ ਕੇ ਲੈਣ ਗਿਆ, ਓਹਨਾ ਨੂੰ ਵੀ ਪਰਮਿਸ਼ਨ ਨੀ ਮਿਲੀ ਸੀ। ਫਿਰ ਉਨਾਂ ਨੇ ਅਪਣੇ ਔਥਰੋਂ ਦੀ ਅਥੋਰਟੀ ਵਾਲਿਆਂ ਕੋਲੋਂ ਲਿਖਵਾਇਆ। ਜੋ ਹੁੰਦੇ ਨੇ ਨਾ। ਡੀ ਐਮ ਵਗੈਰਾ। ਉਨਾਂ ਕੋਲੋਂ ਲਿਖਵਾਇਆ, ਕਿ ਮੇਰੀ ਵਾਈਫ ਏਥੇ ਫਸ ਗਈ ਐ ਮੈਨੂੰ ਲੈਣ ਜਾਣਾ ਏ। ਤੇ ਉਨਾਂ ਨੇ ਪਰਮ ਪਰਮਿਸ਼ਨ ਦਿੱਤੀ ਸੀ, ਕਾਰ ਚ ਸਿਰਫ਼ ਤਿੰਨ ਜਣੇੇ ਰੈਣਗੇ।
ਅੱਛਾ।
ਹਾਂ, ਦੋ ਅੱਗੇ ਅਪਣੀ-ਅਪਣੀ ਸੀਟ ਤੇ ਔਰ ਇੱਕ ਜਿਨਾ ਪਿੱਛੇ। ਔਨਾਂ ਦੇ ਨਾਲ ਔਨਾਂ ਦੀ ਕੁੜੀ ਵੀ ਸੀ, ਤੇ ਬੜੀ ਮੁਸ਼ਕਿਲ ਲੇਕਰ ਆਏ ਨੇ। ਅੱਧੇ ਰਸਤੇ ਤੇ ਔਨਾਂ ਦੇ ਮੰਮੀ ਹੋਰਾਂ, ਨੇ ਛੋੜਿਆ ਮੇਰੀ ਭਾਬੀ ਦੇ। ਅੱਧੇ ਰਸਤੇ ਮੇਰਾ ਭਰਾ ਲੇ ਕਰ ਆਇਆ। ਔ ਔਥੇ ਹੀ ਅਪਣੇ ਘਰ ਹੀ ਫਸ ਗਏ ਸੀ ਪੈਲੇ ਗਏ ਸੀ, ਨਾ ਛੁੱਟੀਆਂ ਚ ਮਾਰਚ ਦੀਆਂ ਤੇ ਛੁੱ ਛੁਟੀਆਂ ਹੋਣ ਦੇ ਬਾਦ ਪਤਾ ਚੱਲਿਆ, ਕਰੋਣਾ ਲੱਗ ਗਿਆ, ਸਾਨ ਲੱਗਿਆ ਹੋਏਗਾ, ਦੋ-ਚਾਰ ਦਿਨ ਤੱਕ ਦਾ ਹੀ। ਪਰ ਓਹ ਤੇ ਬਹੀ ਉਹ ਤੇ ਬੜਾ ਹੀ ਲੰਬਾ ਲੱਗ ਗਿਆ।
ਆ ਬੜਾ ਲੰਬਾ ਹੋ ਗਿਆ ਸੀ।
ਫੇਰ ਕੁਛ ਨੀ ਫੇਰ ਜਾ ਕੇ ਲੇਕਰ ਆਏ, ਓਹਨਾਂ ਨੂੰ।
ਅੱਛਾ।
ਤੁਸੀਂ ਕੈ ਤੁਹਾਡਾ ਕੈਸਾ ਗਿਆ ਸੀ?
ਸਾਡਾ ਵੀ ਬਸ ਅੰਦਰ ਹੀ ਰਹੇ ਸੀ, ਬਸ ਜਿਸ ਟਾਈਮ ਨਾ ਪੂਰਾ ਖਤਮ ਹੋ ਗਿਆ, ਜਿੱਦੇ ਉਸ ਟਾਈਮ ਹਾਂ, ਉਸ ਟਾਈਮ
ਹੂੰ।
ਉਸ ਟਾਈਮ ਨਾ ਮੈਨੂੰ ਬੁਖਾਰ ਗਿਆ ਸੀ, ਲੇਕਿਨ ਉਸ ਟੈਮ ਚਲੇ ਗਿਆ ਸੀ, ਲੇਕਿਨ ਕਾਫੀ ਟੈਸਟ ਵਗੈਰਾ ਦੀ ਹੁੰਦੀ ਪਈ ਸੀ। ਹੋਸਪਿਟਲ ਚ ਨਾ ਤੇ ਓਨਾਂ ਨੇ, ਮੈਨੂੰ ਵੀ ਬੜੇ ਜੈਦਾ ਟੈਸਟ ਪਵਾਤੇ ਸੀ। ਨੋਰਮਲ ਬੁਖਾਰ ਹੋਇਆ ਸੀ, ਐਸਾ ਕੁਛ ਨੀ ਸੀ ਸਮੈਲ ਨੀ ਆਦੀ ਪੀ ਯਾ ਗਲੇ ਚ ਦਰਦ ਦੇ ਸਗੋਂ ਮੈਨੂੰ ਬੁਖਾਰ ਹੋ ਗਿਆ ਸੀ। ਤੇ ਸਾਰਾ ਚੈੱਕ ਕੀਤਾ, ਕਿ ਕਰੋਨਾ ਖਤਮ ਹੋ ਗਿਆ ਸੀ। ਤਾਂ ਵੀ ਇਨੀ ਜਿਦਾ ਹੂੰਦੇ ਸੀ, ਹੋਸਪਿਟਲਾਂ ਦੇ ਵਿੱਚ।
ਐ ਤੇ ਹੈ ਹੋਸਪਿਟਲ ਤੇ ਉਸ ਟਾਈਮ ਚ ਜਾਣਾ ਹੀ ਨਹੀਂ ਚਾਹੀਦਾ ਸੀ। ਕਿਉਂ ਕਿ ਨਾ ਹੋਸਪਿਟਲ ਦਾ ਤੇ।
ਤੇ ਟੈਸਟ ਓਹਨਾਂ ਨੇ ਮੈਨੂੰ ਡੇਂਗੂ ਦਾ ਟੈਸਟ ਪਾਇਆ। ਕਰੋਨਾ ਦਾ ਵੀ ਪਾਤਾ, ਹੋਰ ਵੀ ਬੜੇ ਟੈਸਟ ਕਰਾਣ ਅਸਤੇ ਕੈ ਤੇ। ਤਿਵੇ ਵੇ ਕਿ ਮੈਨੂੰ ਨੋਰਮਲ ਬੁਖਾਰ ਹੀ ਹੋਇਆ ਸੀ, ਫਿਰ ਘਰ ਆ ਕੇ ਮੈਂ ਐਸਰਾ ਹੀ ਦਵਾਈ ਲੱਲੀ। ਫਿਰ ਹੋ ਗਿਆ ਸੀ, ਇੱਕ ਦੋ ਦਿਨ 'ਚ ਹੀ।
ਨਹੀਂ-ਨਹੀਂ ਸਹੀ ਸੀ, ਦਵਾਈ ਲੈਣੀ ਤੇ ਬੜੀ ਜ਼ਰੂਰੀ ਸੀ, ਓਸ ਟਾਈਮ ਚ। ਥੋੜਾ ਸਾ ਵੀ ਬੁਖਾਰ ਵਗੈਰਾ ਜਾ ਕੁਛ ਵੀ ਹੋਏ ਨਾ ਪਰ ਸੈਕਿੰਡ ਵਾਲੇ ਕਰੋਨਾ ਦੀ ਵੇਵ ਚ ਬੜਾ ਬੁਰਾ ਹਾਲ ਹੋਇਆ ਸੀ।
ਹਾਂ, ਬਹੁਤ ਬਹੁਤ ਲੋਕ ਐਸੇ ਕਹਿੰਦੇ ਪਏ ਸੀ ਕਿ ਇਹਨੂੰ ਹੋ ਗਿਆ, ਇਹਨੂੰ ਹੋ ਗਿਆ, ਇਹਨੂੰ
ਹਾਂ ਸਾਡੇ ਮਤਲਬ ਹਾਂ ਨਾਲੇ ਪਤਾ ਕੀ ਹੁੰਦਾ ਸੀ ਅਸੀਂ ਰੋਜ਼ ਟੀਵੀ ਖੋਲਦੇ ਸੀ, ਨਿਊਜ ਮਿਲਦੇ ਸੀ ਕਿ ਅੱਜ ਐਸਾ ਹੋ ਗਿਆ ਐਸਾ ਹੋ ਗਿਆ ਜਹਿਲ ਚਲਾ ਗਿਆ, ਅਖ ਖੁੱਲਦਾ ਹੀ ਐਸਾ ਹੁੰਦਾ ਸੀ ਸੈਕਿੰਡ ਵਾਲੀ ਓਰੇਜ ਤੇ ਹੈ
ਹ
ਸੈਕਿੰਡ ਵਾਲੇ ਚ ਵੀ ਸਾਡੇ ਬੜੇ ਬੰਦੇ ਗਏ ਨੇ। ਹਰ ਰੋਜ਼ ਸਾਡਾ ਤੇ ਸਿਰ ਪੀੜੀ ਹੋ ਗਿਆ ਸੀ ਸੁਣ- ਸੁਣ ਕੇ ਕੀ ਅਜ ਇਸ ਤਰਾ ਹੋ ਗਿਆ ਅੱਜ ਇਹ ਬੰਦਾ ਚਲਾ ਗਿਆ, ਅੱਜ ਉਹ ਬੰਦਾ ਚਲਾ ਗਿਆ ਬੜਾ ਹੀ ਸਿਰ ਦਰਦ ਹੋ ਗਿਆ ਸਾਡਾ ਤੇ
ਬੜੀ ਮੁਸ਼ਕਿਲ ਸੀ ਉਸ ਟਾਈਮ ਸਾਰਿਆਂ ਨੂੰ, ਮਤਲਬ ਅੱਛੀ ਗਲੀ ਫਟਾਫਟ- ਖਤਮ ਹੋਇਆ ਪਿਆ, ਬੰਦਿਆਂ ਦਾ ਸਾਹ ਨਾ ਆਉਣਾ ਜਿੱਥੇ ਉੱਥੇ ਭਾਰ ਜੋੋੜ ਬ ਵਰਗੇ ਉ
ਹਾਂ
ਬਾਹਰ ਹੀ ਫਸ ਗਏ ਉਹ ਤੇ
ਹਾਂਜੀ ਇਹ ਤੇ ਹੈ
ਹਮ, ਆਪਣੀ ਫੈਮਲੀ ਤੱਕ ਵੀ ਨਹੀਂ ਪਹੁੰਚ ਪਾਏ ਇੰਨੀ ਦੇਰ ਦੇਰ ਤੱਕ
ਹਾਂ ਇਹ ਤਾਂ ਹੈ, ਚਲੋ ਫਿਰ
ਚਲੋ ਠੀਕ, ਹਾਂਜੀ- ਹਾਂਜੀ
ਹਮ ਓਕੇ ਬਾਏ
ਓਕੇ ਬਾਏ ਬਾਏ
ਬਾਏ ਬਾਏ
ਬਾਏ ਬਾਏ
ਠ